ਹਾਂਜੀ, ਸਤਿ ਸ੍ਰੀ ਅਕਾਲ ਹੂੰ,
ਸਤਿ ਸ੍ਰੀ ਅਕਾਲ।
ਕੀ ਹਾਲ ਚਾਲ ਏ।
ਵਧੀਆ, ਤੁਸੀਂ ਸੁਣਾਓ ਅੱਜ ਤੁਹਾਨੂੰ ਕਿਵੇਂ ਯਾਦ ਆਗੀ ਸਾਡੀ
ਬਸ ਤਾਨੂੰ ਪਤਾ ਟੈਮ ਹੀ ਨਹੀਂ ਲੱਗਦਾ ਅੱਜ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਾਂ ਕਾਫ਼ੀ ਟਾਈਮ ਹੋ ਗਿਆ ਸੀ, ਰੋਜ਼ ਮੈਂ ਸੋਚਣਾ ਵਾਂ ਤੁਹਾਡੇ ਨੂੰ ਫ਼ੋਨ ਕਰਨਾ ਸੀ ਡੇਲੀ ਮੈਂ ਸੋਚਦਾ ਹੀ ਸੀ ਬਸ ਫੇਰ ਨਾ ਤੁਹਾਨੂੰ ਪਤਾ ਅੱਜ ਕੱਲ ਬੂਟੀਕ ਖੋਲਿਆ ਤਾਂ ਨਾ ਨਵਾਂ ਆਪਣਾ ਕਾਰੀਗਰ ਰੱਖੇ ਦੇ ਨੇ ਤੇ ਟੈਮ ਨੀ ਮਿਲਦਾ ਉਥੇ ਪਤਾ ਕਾਰੀਗਰਾਂ ਤੇ ਧਿਆਨ ਦੇਣਾ ਪੈਂਦਾ ਥੋੜਾ। ਹੂੰ, ਮੈਂ ਫੋਨ ਤਾਂ ਕੀਤਾ ਸੀ ਅਸੀਂ ਨਾ ਬਾਏ ਵੀ ਜੂਨ ਨੂੰ ਅਸੀਂ ਪਟਨਾ ਸਾਹਿਬ ਚੱਲੇ ਸੀ ਆਪਣਾ ਟ੍ਰੇਨ ਤੇ ਤੇ ਆਪਣਾ ਇੱਕ ਹਾਂ ਬੀ ਟੂ ਡੱਬਾ ਅਸੀਂ ਬੁੱਕ ਕੀਤਾ ਆਪਣੀ ਸਾਰੀ ਸੰਗਤ ਹੀ ਆਪਣੀ ਭੈਣ ਭਰਾ ਸਾਰੇ ਤੇ ਅਸੀਂ ਕਿਹਾ ਚਲੋ ਤੁਹਾਨੂੰ ਵੀ ਪੁਛ ਲਈਏ ਵੀ ਤੁਸੀਂ ਵੀ ਚਲੋ ਲੰਗਰ ਵਗੈਰਾ ਸਬ ਉੱਥੇ ਈ ਮਿਲੇਗਾ ਟ੍ਰੇਨ ਚ ਤੇ ਬਾਕੀ ਕੀ ਕਹਿੰਦੇ ਨੇ ਬਡੀ ਸੰਗਤ ਏ ਆਪਣੀ ਪੂਰਾ ਡੱਬਾ ਈ ਮਤਲਬ ਸਮਝੋ ਤੁਸੀਂ ਆਪਣਾ ਈ ਏ। ਤੇ ਆਪਣਾ ਉੱਥੇ ਨਾ ਸ਼ਹੀਦੀ ਪੂ ਅ ਗੁਰਪੁਰਬ ਮਨਾ ਰੇ ਨੇ ਗੁਰੂ ਅਰਜਨ ਦੇਵ
ਤੁਸੀਂ ਮੈਨੂੰ ਥੋੜਾ ਟਾਈਮ ਪਹਿਲੇ ਫੋਨ ਕਰਦੇ ਮੈਂ ਤਾਂ ਜਰੂਰ ਤਿਆਰੀ ਕਰ ਲੈਂਦੀ। ਮੈਂ ਤੇ ਹੁਨ ਸਮਰ ਵੇਕੇਸ਼ਨ ਤੇ ਕਿੱਥੇ ਹੋਰ ਤਿਆਰੀ ਕਿਤ ਹੋਈ ਏ।
ਦੇਖੋ ਤੁਸੀਂ ਤਿਆਰੀ ਤਾਂ ਕਰ ਲਈ ਦੇਖੋ ਮੈਨੂੰ ਵੀ ਨਾ ਨੀ ਸੀ ਟਾਈਮ। ਮੈਂ ਸਵੇਰ ਦੇ ਹੀ ਫੋਨ ਕਰ ਰਿਹਾ। ਸਾਬ ਨੂੰ ਏਹੀ ਕੇਨ ਆਸਤੇ ਕਿ ਜਦ ਕੁੱਝ ਕਿੰਨੇ ਕਿੰਨੇ ਜਾਣਾ ਏ। ਹਾਂ ਅੱਜ ਬੜੇ ਬ ਸਬ ਨੇ ਜਿਹਨੂੰ ਫੋਨ ਕੀਤਾ ਸਬ ਨੂੰ ਸਗੋਂ ਅਸੀਂ ਇੱਕ ਇੱਥੇ ਰਾਗੀ ਵੀ ਹੈਗੇ ਨੇ ਓ ਹਜ਼ੂਰੀ ਰਾਗੀ ਨੇ ਬੁੜੀਐ ਸਾਹਿਬ ਦੇ ਉਹਨਾਂ ਨੂੰ ਵੀ ਕੀਤ ਤੇ ਅਸੀਂ ਉਹ ਵੀ ਕਹਿੰਦੇ ਅਸੀਂ ਚੱਲਾਂਗੇ। ਉਹ ਕਹਿੰਦੇ ਸੀ ਚਲੋ ਅਸੀਂ ਕੀਰਤਨ ਕਰ ਲਾਂਗੇ। ਤੇ ਰਸਤੇ ਚ ਨਾ ਤੇ ਆਪਣਾ ਨਾਮ ਜਪ ਲਜਾਵਾਂਗੇ ਤੇ ਸਾਡੇ ਇੱਥੇ ਇੱਕ ਸੁਸਾਇਟੀ ਏ ਹਰ ਮੈਦਾਨ ਫਤ ਤੇ ਉਹ ਕਹਿੰਦੇ ਸੀ ਬਈ ਸਾਡੇ ਵੱਲੋਂ ਲੰਗਰ ਦੀ ਸੇਵਾ ਏ। ਹਾਂ ਬੜਾ ਸਾ ਆਨੰਦ ਆਣਾ ਜੇ ਤੁਸੀਂ ਸਮਰ ਵੈਕੇਸ਼ਨ ਕੈਂਸਲ ਕਰਕੇ ਤੁਸੀਂ ਇੱਥੇ ਚੱਲੋ ਸਾਡੇ ਨਾਲ।
ਅੱਛਾ ਚਲੋ ਕੋਈ ਨੀ ਬਨਾਨੇ ਆ।
ਵੀਹ ਤਰੀਕ ਜਾਣਾ ਏ ਤੇ ਸਤਾਈ ਦੀ ਵਾਪਸੀ। ਸੀ ਗੇ।
ਅੱਛਾ ਵੀਹ ਜੂਨ ਨੂੰ ਜਾਨਾ ਏ ਅੱਛਾ। ਅੱਛਾ, ਅੱਛਾ। ਕੋਈ ਨੀ ਅਸੀਂ ਤਿਆਰੀ ਕਰ ਲਾਂਗ
ਹਾਂ ਉੱਥੇ ਪਤਾ ਕੀ ਜੇ, ਉੱਥੇ ਗੁਰਦੁਆਰਾ ਏ ਕੰਗਨ ਘਾਟ। ਤੇ ਜਿਥੋਂ ਮਹਾਰਾਜ਼ ਨੇ ਕੰਗਣ ਓਹ ਖੀਰਾ ਹੀਰਾ ਘਾਟ ਤੇ ਚਲੋ ਹਜ਼ੂਰ ਸਾਹਿਬ ਇਥੇ ਕਾਗਨ ਘਾਟ ਗੁਰਦੁਆਰਾ ਏ। ਮੈ ਗੁਰੂ ਸਾਹਿਬ ਦੀ ਖੜਵਾਂ ਵੀ ਨੇ ਉੱਥੇ ਹਾਂਜੀ ਹੇਨਾ ਤੇ ਤੁਸੀਂ ਤਾਰੀਖ
ਜੀ ਹਾਂਜੀ, ਮੈਂ ਪੜ੍ਹਿਆ ਹੋਇਆ ਇਤਿਹਾਸ ਹਾਂਜੀ, ਹਾਂਜੀ ਕੋਈ ਨੀ ਕਰ ਲਾਂ ਗੇ ਅਸ ਤਿਆਰੀ ਵੀ। ਹਾਂ, ਹਾਂ, ਹਾਂ, ਹਾਂ, ਜ਼ਰੂਰ ਪਲਾ ਮੇਕ ਸ਼ੋਂਰ।
ਆਪਣਾ, ਬਸ ਵਧੀਆ ਬਸ ਤੁਹਾਨੂੰ ਕਹਿਣਾ ਸੀ ਬੁਟੀਕ ਖੋਲਿਆ ਦਾ ਨਾ ਆਪਣਾ, ਉਹਦੇ ਵਿਚ ਸੀ ਥੋੜਾ ਕੰਮ ਬਿਜੀ ਰਹਿੰਦੇ ਆ। ਕਿਉ ਕੀ ਉਹਦੇ ਵਿੱਚ ਦੱਸੋ ਕਸਟਮਰ ਬੜੇ ਆਉਂਦੇ ਨੇ ਰੋਜ
ਸਾਨੂੰ ਵੀ ਕੁਛ ਸੀ ਕੇ ਪੁਵਾਓ, ਬੂਟੀਕ ਕੀ ਹੋ ਸੀ ਸਾਨੂੰ ਤੇ ਕੋਈ ਡਰੈਸ ਨ ਸੀ। ਤੁਸੀਂ ਅਜੇ ਤੱਕ, ਆ ਨਾ ਪਏਗਾ ਤੁਸੀਂ ਸਾਨੂੰ ਮੈਂ ਸੱਚੀ ਕਹਿ ਰਹੀ ਹਾਂ ਦੋ ਵਾਰੀ ਚੱਕਰ ਲਗਾਉਣ ਨ ਉਹ ਵੀ ਕਿਵੇਂ ਅਪ ਡਾਊਨ ਨਹੀ ਕੀਤਾ ਬੰਦੇ ਨੇ ਐਂਡ ਵੀ ਨੀ ਆਈ ਹਜੇ ਤੱਕ
ਚਲੋ, ਇਸ ਵਾਰ ਰਣ ਆਏ ਨਾ। ਤੇ ਫੇਰ ਤੁਹਾਨੂੰ ਜ਼ਰੂਰ ਤੁਹਾਨੂੰ ਸੂਟ ਬਣਾ ਕੇ ਦੇਵਾਂਗੇ ਅਸੀਂ ਤੁਸੀਂ ਪਹਿਲੇ ਆਓ ਸਾਡੇ ਵੱਲ ਰਹੋ ਦੋ -ਚਾਰ ਦਿਨ ਰਹੋ ਸਾਡੇ ਕੋਲ
ਹਾਂ- ਹਾਂ, ਜ਼ਰੂਰ -ਜ਼ਰੂਰ
ਉਹ ਹੁਣ ਤੇ ਸਗੋਂ ਗਰਮੀ ਸੀ ਗਰਮੀ ਦੀ ਵਜ੍ਹਾ ਤਾਂ ਮੈਂ ਸੀ। ਬਸ ਉਹ ਵੀ ਕਹਿੰਦੀ ਸੀ ਕਹਿੰਦੀ ਸੀ ਉਹਦਾ ਹਜੇ ਕੁੱਝ ਪੱਕਾ ਨਹੀਂ ਹੈ। ਕਿਉਂਕਿ ਨਾ ਉਹ ਥੋੜੀ ਉਹਦੇ ਘਰ ਵੀ ਨਾ ਕੋਈ ਡੈਥ ਵਗੈਰਾ ਹੋ ਗਈ। ਪਿੱਛੇ, ਉਸ ਚੱਕਰ ਚ ਨਾ ਉਹ ਬੜੀ ਪ੍ਰੋਬਲਮ ਹੈ। ਦੇਖੋ ਪਤਾ ਨਹੀ ਆਂਦਾ। ਯੇ ਨਹੀ ਆ। ਹਾਂਜੀ।
ਦਿ ਹੋ ਗਿਆ ਤਾਂ ਹੈ।
ਦੇਖ ਲੋ ਤੁਸੀਂ ਬਣਾ ਲਓ ਸਲਾਹ ਭਾਜੀ ਉਹਰਾਂ ਨੂੰ ਗੱਲ
ਹਾਂ-ਹਾਂ, ਕਿਉਂ ਨੀ, ਹਾਂਜੀ-ਹਾਂਜੀ, ਜ਼ਰੂਰ-ਜ਼ਰੂਰ, ਮੈਂ ਹੁਣੇ ਗੱਲ ਆਉਂਦੇ ਨੇ ਨਾ ਹੁਣੇ ਗੱਲ ਕਰਨੀਆਂ।
ਨਹੀਂ-ਨਹੀਂ, ਕਦ ਪਟਨਾ ਸਾਹਿਬ ਨੀ ਗਈ ਹਜ਼ੂਰ ਸਾਹਿਬ ਤੇ ਮੈਂ ਹੋ ਆਈ ਸੀ ਛੋਟੇ ਹੁੰਦੀਆ ਪਟਨਾ ਸਾਹਿਬ ਨੀ ਗਈ।
ਤੁਸੀਂ ਇੱਕ ਵਾਰ ਪਟਨਾ ਸਾਹਿਬ ਚੱਲੋ। ਮੈਂ ਕਹਿੰਦਾ ਤੁਸੀਂ ਬੜੇ ਨਜ਼ਾਰੇ ਨੇ। ਇਥੇ ਤੇ ਬੜੇ ਹੀ ਨਜ਼ਾਰੇ ਨੇ, ਨਾਲੇ ਪਤਾ ਕੀ ਸੰਗਤ ਨਾਲ ਤੇ ਹੋਰ ਹੀ ਮਜ਼ਾ ਹੈ ਸੰਗਤ ਨਾਲ ਆਪਣੇ ਭੈਣ-ਭਰਾਵਾਂ ਨਾਲ ਬੜਾ ਮਜ਼ਾ ਆਨੰਦ ਏ, ਨਾਮ ਜਪਦੇ ਜਾਣਗੇ। ਆਪਣਾ ਗੁਟਕਾ ਸਾਹਿਬ ਵੀ ਰੱਖੇ ਨੇ ਪਾਠ ਕਰ। ਹਾਂਜੀ। ਸੁਖਮਨੀ ਸਾਹਿਬ ਦਾ ਦੋ ਦਿਨ ਦਾ ਸਫਰ ਹੈ। ਪਤਾ
ਅੱਛਾ ਉੱਥੇ ਵੀ ਦੋ ਦਿਨ ਲੱਗ ਜਾਂਦੇ ਨੇ।
ਤੇ ਇੱਕੀ ਤਰੀਕ ਅਸੀਂ, ਸ਼ਾਮੀ ਪਹੁੰਚਾਂਗੇ। ਇੱਕ -ਡੇਢ ਦਿਨ ਤੇ ਲਗ ਹੀ ਜਾਏਗਾ ਦੋ ਹੀ ਸਮਝ ਲੋੋ।
ਹਾਂ ਦੋ ਹੀ ਹੋ ਗਿਆ।
ਸੀ ਵਗੈਰਾ ਕਰ ਇੱਕ ਰਾਤ ਤੇ ਵੇਖੋ ਆਏਗੀ ਹੀ ਆਏਗੀ।
ਹਾਂਜੀ-ਹਾਂ। ਜੀ।
ਵੈਸੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਸਾਰਾ ਸਮਾਨ ਉੱਥੇ ਅਵੈਲਏਬਲ ਹੈ।
ਅਰੇ-ਅਰੇ ਕੀ ਟੈਨਸ਼ਨ ਕਾਦੀ ਸੰਗਤ ਚ ਓਂਝੇ ਨੀ ਪਤਾ ਲੱਗਦਾ। ਫਿਰ ਸਾਰੇ ਫੈਮਿਲੀ ਦੇ ਬੰਦੇ ਹੋਣ ਤੇ ਬਿਲਕੁਲ ਹੀ ਪਤਾ ਲੱਗਦਾ ਸਫ਼ਰ ਦਾ ਵੀ।
ਹਾਂ ਬਿਲਕੁਲ-ਬਿਲਕੁਲ ਅ ਮੈਂ ਤੁਹਾਨੂੰ ਕਹਿਣਾ ਸੀ ਮੈਂ। ਚਲੋ ਤੁਸੀਂ ਨਾਲ ਚੱਲੋ ਇੱਕ ਵਾਰ।
ਹਾਂਜੀ ਜੀ ਜ਼ਰੂਰ ਸਲਾਹ ਬਣਾਵਾਂਗੇ ਤੁਹਾਨੂੰ ਮੈਂ ਫੋਨ ਕਰਦਾਂਗੀ ਫਿਰ ਮੇਰੀ ਵੀ ਟਿਕਟਾਂ ਕਰਾ ਦੇਣਾ।
ਟਿਕਟਾਂ ਦੇਖੋ ਟਿਕਟ ਦਾ ਕੀ ਹਿਸਾਬ ਹੈ। ਅਸੀ ਨੇੇ ਡੱਬਾ ਈ ਬੁੱਕ ਕਰ ਲਿਆ ਪੂਰਾ ਬੀ ਟੂ ਕੋਚ ਏ, ਬੀ ਟੂ ਉਹਦੇ ਵਿੱਚ ਸਾਰੀਆਂ ਸੀਟਾਂ ਹੀ ਆਪਣੀਆਂ ਨੇ ਬਸ ਤੁਸੀਂ ਕੀ ਕਰਨਾ ਹੈ ਤੁਸੀਂ ਆਪਣਾ ਆਧਾਰ ਕਾਰਡ ਦੀ ਫੋਟੋ ਭੇਜਣੀ ਹੈ, ਆਧਾਰ ਕਾਰਡ ਦੀ ਫੋਟੋ ਭੇਜਣੀ ਹੈ ਉਹ ਤਾਂ ਭੇਜਣੀ ਹੈ ਕਿਉਂਕਿ ਅਸੀਂ ਨਾ ਪਹਿਲੇ ਕਮਰੇ ਬੁੱਕ ਕਰਾ ਦੇਣੇ ਕਿਉਂਕਿ ਸੰਗਤ ਬੜੀ ਜਾ ਰਹੀ ਹੈ ਤੇ ਅਸੀਂ ਅੱਗੇ ਆਧਾਰ ਕਾਰਡ ਭੇਜਣੇ ਨੇ ਪਟਨਾ। ਸਾਹਿਬ ਦੀ ਮੈਨੇਜਰ ਨੂੰ ਉਹਨਾਂ ਨੇ ਸਾਡੇ ਕਮਰੇ ਬੁੱਕ ਕਰ ਦੇ ਨੇ ਮੰਨ ਲਓ ਜਿਵੇਂ ਅਸੀਂ ਇੱਕ ਰੂਮ ਚ ਨਾ ਅੱਠ ਬੰਦੇ ਅਲਾਊਡ ਨੇ ਜਿੱਦਾਂ ਇੱਕ ਇੱਕ ਦੋ ਦੋ ਫੈਮਲੀ ਆਦੇ ਮਿੰਟ ਹੋ ਜਾਏਗੀ ਕਮਰਿਆਂ ਚ ਇੱਕ ਕਮਰੇ ਜਿਵੇਂ ਦੋ ਫੈਮਿਲੀ ਹੋ ਗਈ ਕੋਈ ਚ ਜਿਵੇਂ ਜਿਹਨਾਂ ਦੀ ਵੱਡੀ ਫੈਮਿਲੀ ਉਹ ਦੋ
ਹਾਂਜੀ ਠੀਕ ਏ ਕੋਈ ਨੀ।
ਹਾਂਜੀ ਦੇਖੋ ਤੁਸੀਂ ਵੇਖ ਲੈਣਾ ਮੈਂ ਤੇ ਤੁਹਾਨੂੰ ਤਾਂ ਹੀ ਫੋਨ ਕੀਤਾ ਮੈਂ ਕਿਹਾ ਚਲੋ ਤੁਸੀਂ ਸਲਾਹ ਬਣਾ ਲਓ।
ਹਾਂ ਹਾਂ ਜ਼ਰੂਰ ਕਿਉ ਨਹੀਂ।
ਹਾਂਜੀ।
ਹੂੰ ਹੋਰ ਬਸ ਵਧੀਆ ਆ
ਕੀ ਕਰਦੇ ਪਏ ਸੀ।
ਕੋਸ਼ ਨੀ ਲੇਟੀ ਹੋਈ ਸੀ। ਹਾਂਜੀ ਹਾਂ ਹਾਂ ਰੋਟੀ ਰੋਟੀ ਰੋਟੀ ਖਾਲੀ
ਅਜ ਵੀ ਅਸੀਂ ਵੀ ਅੱਜ ਰੋਟ ਠੀਕ ਹਣੇ ਖਾਧੀ ਹੈ ਮੌਸਮ ਬੜੀ ਬਾਰਿਸ਼ ਹੋ ਰਹੀ ਰੁਕਦੀ ਨੀ ਪਾਈ
ਅੱਛਾ ਇੱਥੇ ਵੀ ਮੌਸਮ ਬਣਿਆ ਤਾਂ ਮੈਂ ਮਾਰਕੀਟ ਜਾਣਾ ਸੀ ਬਲਕਿ ਅੱਜ ਮਾਰਕੀਟ ਚੱਕਰ ਰਹਿ ਹੀ ਗਿਆ ਬਾਰਿਸ਼ ਦੇ ਚੱਕਰ ਨਾ ਮਾਰਕਕੇਟ
ਹਾਂ ਬਸ ਉਹੀ ਹੈ ਨਾ ਸਾਡਾ ਵੀ
ਕਿਉਂਕਿ ਬਾਜ਼ਾਰਾਂ ਵਿੱਚ ਬਹੁਤ ਗੰਦ ਮਚਾ ਚਿੱਕੜ ਚਿੱਕੜ ਹੁੰਦਾ ਬਹੁਤ
ਹਾਂ ਉਹ ਇੱਥੇ ਬਾਰਿਸ਼ ਇੰਨੀ ਪੈ ਰਹੀ ਹੈ ਸਗੋਂ ਰਾਤੀ ਤੇ ਓਲੇ ਪਏ ਸੀ ਜੇ ਪਤਾ ਕਿੰਨੀ ਥਕਾਵਟ ਹੋ ਗਈ ਓਲੇ ਪੈਣ ਲੱਗ ਗਈ ਠੰਡ ਕਿੰਨੀ ਹੋ ਗਈ ਇੱਕ ਪਾਸੇ ਵੇਖਿਆ ਜਾਏ ਤੇ ਵਧੀਆ ਹੀ ਸੀ ਬੜੀ ਗਰਮੀ ਵੀ ਬਥੇਰੀ ਹੋਈ
ਹਾਂ ਬਹੁਤ ਜ਼ਿਆਦਾ ਹਾਂਜੀ ਟੈਂਪਰੇਚਰ ਬਹੁਤ ਫੋਰਟੀ ਸਿੱਕਸ ਫੋਰਟੀ ਫਾਈਫ
ਹਾਂਜੀ ਬੜਿਆ ਟੈਂਪਰੇਚਰ ਨਹੀਂ ਸਾਡੇ ਇਥੇ ਜੀਦਾ ਕੋਈ ਇਕਤਾਲੀ ਬਿਆਲੀ ਤੱਕ ਹੀ ਕਿਹਾ
ਨਹੀਂ ਨਹੀਂ ਸਾਡੇ ਸ਼ਹਿਰ ਚ ਤਾਂ ਫੋਰਟੀ ਫਾਈਵ ਤੋਂ ਉੱਪਰ ਹੋ ਗਿਆ ਸੀ ਟੈਂਪਰੇਚਰ
ਅੱਛਾ
ਹਾਂਜੀ ਫੋਰਟੀ ਫਾਈਵ ਤੇ ਰਿਹਾ ਹੀ ਰਿਹਾ ਹੈ ਬਹੁਤ ਗਰਮੀ ਹੋਈ ਦੀ ਸੀ ਥੋੜੇ ਦਿਨ
ਹਾਂ ਚਲ ਵਧਿਆ ਕਰਤਾ ਹੈ ਹੋਰ ਸੁਣਾਓ ਹੋਰ ਅੱਜ ਕੀ ਕਰਦੇ ਪੇ ਜੀ
ਕੁੁਸ਼ ਨ ਫ੍ਰੀ ਸੀਅ ਬਲਕਿ ਮੈਂ ਵੀ ਬੱਚੇ ਵਗੈਰਾ ਹਾਂ ਤਿਆਰ ਘੁੰਮਣ ਸ਼ੁੰਮਣ ਚਲੇ ਨ ਜ ਪਾਰਕ ਵਗੈਰਾ ਤੇ ਕਹਿੰਦੇ ਤੁਸੀਂ ਵੀ ਚੱਲੋ ਮੈਂ ਕਿਹਾ ਮੇਰੇ ਮਨਨੀ ਤੁਸੀਂ ਜਾਓ ਜਿੱਦ ਕਰ ਰਹੇ ਸੀ ਵੇ ਗੁੜੀਆਂ ਤੇ ਚਲੀ ਕੀ ਏ ਹੁਣ ਆ ਬੇਟਾ ਚੱਲਿਆ ਹੁਣ ਹਾਂਜੀ
ਮੈਂ ਤੁਸੀਂ ਐਪਕੀ ਲਾਣਾ ਚੱਕਰ ਫਿਰ ਸਾਡੇ ਵੱਲ ਰਹਿਣਾ ਤੁਸੀਂ
ਹਾਂ, ਹਾਂ ਉੱਥੇ ਆ ਨਾ ਹੋਰ ਕਿਤੇ ਜਾਣਾ ਆਪਣਿਆਂ ਦੇ ਘਰ ਈ ਜਾਣਾ।
ਹਾਂ ਮੈਂ ਸਗੋਂ ਮੈਂ ਕਹਿਣਾ ਸੀ ਅ ਹੋਰ ਵੀ ਸਾਰੇ ਰਿਸ਼ਤੇਦਾਰ ਸਾਡੇ ਵੱਲ ਹੀ ਆ ਰਹੇ ਨੇ ਸਭ ਇਕੱਠੇ ਹੋ ਕੇ ਨਾ ਤੇ ਤੁਹਾਨੂੰ ਵੀ ਮੈਂ ਫੋਨ ਕਰਕੇ ਮ ਹਾਂ ਹਾਂ ਕੱਪੜੇ ਵੱਪੜੇ ਵੀ ਲੈਣਾ ਇੱਥੇ ਸੁ ਹਾਂ ਕੱਪੜੇ ਵੀ ਲੈਣਾ। ਅਸੀਂ ਸਵਾਦਾਂਗੇ ਤੁਹਾਨੂੰ ਟੇਲਰ ਰੱਖੇ ਦੇ ਦੋ।
ਹਾਂ ਕੋਈ ਟੈਂਨਸ਼ਨ ਨਹੀਂ ਜ਼ਰੂਰ ਨੀ ਲਿਆਵਾਂਗੇ ਤੁਸੀਂ ਆ ਇਹ ਨੀ ਲੈ
ਉਹ ਤੇ ਬਿਲਕੁਲ ਸਹੀ ਗੱਲ ਹੈ ਦੇਖੋ ਤੁਸੀਂ ਆ ਜਾਓ ਤੁਹਾਡਾ ਸਾਰਾ ਕੰਮ ਹੋ ਜੇਗਾ। ਭਵਾਂ ਦੀ ਤੁਸੀਂ ਇੱਕ ਸੂਟ ਚ ਆਹ ਜੋੋ।
ਹਾਂਜੀ, ਹਾਂਜੀ ਕਿਉ ਨੀ ਜ਼ਰੂਰ
ਹੋਰ ਸੁਣਾਓ
ਬਸ ਵਧੀਆ।
ਨਾ ਅੱਜ ਸਮੋਸੇ ਬਣਾਏ ਨੇ ਘਰ ਹੁਣੇ ਹੀ ਬਣਾਏ ਨੇ। ਤੁਸੀਂ ਆਓਗੇ ਨਾ ਤੁਹਾਨੂੰ ਵੀ ਖਵਾਵਾਂਗੇ। ਹਾਂ ਬੜੇ ਵਧੀਆ ਵਧੀਆ ਬਣੇ ਨੇ ਚੁੱਲੇ ਤੇ ਬਣਾਏ ਨੇ ਸਿਲੰਡਰ ਦੀ ਨਾ ਬੜੀ ਦਿੱਕਤ ਹੋਈ ਪਈ ਸਾਡੇ ਸ਼ਹਿਰ ਚ ਸਿਲੰਡਰ ਹੀ ਨੀ ਮਿਲ ਨਹੀਂ,
ਅੱਛਾ ਸਾਡੇ ਤੇ ਤਾਂ ਨੀ ਹੈ ਪ੍ਰੋਬਲਮ ਇੰਨੀ
ਬੜੀ ਦਿੱਕਤ ਹੋਈ ਪਈ ਨਾ ਨਾ ਬੜੀ ਦਿੱਕਤ ਹੋਈ ਪਈ ਭੈਣ ਜੀ ਕੀ ਦੱਸੀਏ ਤੁਹਾਨੂੰ
ਜਦ ਦੋ ਦੋ ਗੈਸਾਂ ਰੱਖੀਆਂ ਨੇ। ਕਿਉਂਕਿ ਕਿਚਨ ਚ ਕਈ ਵਾਰ ਬਹੁਤ ਗਰਮੀ ਹੁੰਦੀ ਤੇ ਫਿਰ ਬਾਹਰ ਤਖਤ ਉੱਤੇ ਰੱਖੀ ਉੱਥੇ ਗੈਸ ਚਲਾ ਲੈਂਦਾ ਹੀ ਏ
ਹਨਾ ਸਾਡੇ ਇੱਥੇ ਤੇ ਨਾ ਭੈਣ ਜੀ ਸਾਡੇ ਇੱਥੇ ਇੰਨੀ ਗਰਮੀ ਹੈ ਮੈਂ ਤੁਹਾਨੂੰ ਕੀ ਦੱਸਾਂ ਹਾਂ। ਅਸਲ ਗਰਮੀ ਦੀ ਵਜ੍ਹਾ ਤੋਂ ਸਿਲੰਡਰ ਦੀ ਇੰਨੀ ਦਿੱਕਤ ਏ।
ਹਾਏ, ਤੁਸੀ ਤੇ ਮੈਨੂੰ ਡਰਾ ਰਹੇ ਹੋ ਮੈਂ ਤੇ ਉੱਥੇ ਹੀ ਆਣਾ ਸੀ ਇਸ ਵਾਰ ਮੈਂ
ਨਹੀਂ ਨਹੀਂ ਤੇ ਤੁਹਾਨੂੰ ਥੋੜ੍ਹੀ ਦਿੱਕਤ ਏ ਤੁਹਾਨੂੰ ਤੇ ਦੇਖੋ ਤੁਹਾਨੂੰ ਥੋੜ੍ਹੀ ਦਿੱਕਤ ਏ ਸਿਲੰਡਰ ਨਾਲ ਤੁਹਾਨੂੰ ਤੇ ਸਭ ਕੁਛ- ਮਲੇਗਾ ਖਣ ਪੀਣ ਨੂੰ ਅੱਛਾ ਗਰਮੀ ਕਰਕੇ ਨਹੀਂ ਨਹੀਂ ਮੈਂ ਏਸੀ ਕ ਵਾਸਤੇ ਲਗਵਾਇਆ ਮੈਨੂੰ ਮੈਂ
ਅਰੇ ਯਾਰ ਫਿਰ ਵੀ ਬਾਹਰ ਤੇ ਚੜਨਾ ਹੀ ਪਏਗਾ ਨਾ ਥੋੜਾ ਬਹੁਤ ਨੀ ਗੱਲਾਂ ਦੱਸੋ ਸਾਰੇ ਕੰਮ ਇਸ ਚ ਥੋੜੀ ਹੋ ਜਾਣਗੇ
ਨਹੀਂ ਨਹੀਂ ਕੋਈ ਗੱਲ ਨੀ ਤੁਸੀਂ ਆਪਣੀ ਤੁਸੀਂ ਹੋਰਾਂ ਦੀ ਟੈਨਸ਼ਨ ਛੱਡੋ ਤੁਸੀਂ ਸਿਰਫ ਸਾਡੇ ਵੱਲ ਆਾਉਣਾ ਹੋਰ ਕੋਈ ਆਏਗਾ ਸਾਡੀ ਅ ਦਦੀ ਅਸੀਂ ਉਹਨੂੰ ਕਿਵੇਂ ਅਟੈਂਡ ਕਰਨਾ ਤੁਸੀਂ ਸਾਡੇ ਘਰ ਰੁਕਣਾ ਇੱਥੇ ਹੀ ਰਹਿਣਾ ਵੇ ਬਸ ਤੁਹਾਨੂੰ ਮੈਂ ਕਹਿਥ
ਚਲੋ ਠੀਕ ਹੈ
ਹਮ ਬਾਕੀ ਮੈਂ ਤੁਹਾਨੂੰ ਇਹ ਕਹਿਣਾ ਸੀ ਜਿਹੜਾ ਨਾ ਤੁਸੀ ਉਹ ਲੈਣ ਨਾ ਇਟਲੀ ਦਾ ਸਾਂਚਾ ਤੁਹਾਡੇ ਵੱਲ ਹੈ ਨੀ ਸੁਣਿਆ ਸੀ ਤੁਸੀਂ ਕੀਆਂ ਘਰ ਬਣਾਉਂਦੇ ਹੋ
ਹਾਂ ਹਾਂ ਕੋਈ ਨੀ ਮੈਂ ਲੈਵਾਂਗੀ
ਹਾਂ ਅਸੀਂ ਹੱਥੇ ਬਣਾਵਾਂਗੇਟੀਆਂ ਨਾਲ ਇਕ ਇਕੱਠੇ ਖਾਾਂਗੇ ਤੁਹਾਨੂੰ ਪਤਾ ਇਕੱਠੇ ਬਹਿ ਕੇ ਖਣ ਦਾ ਮਾਜਾ ਹੀ ਬੜਾਗਾ
ਹਾਂ ਹਾਂ ਬਿਲਕੁਲ ਕਿਉਂ ਨੀ ਹਾਂ ਚਲ
ਤੇ ਆਪਣਾ ਮਹਰਾਤ ਦਾ ਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਪੰਜ ਤਰੀਕ ਦਾ ਮਹੂਰਤ
ਹਾਂਜੀ ਹਾਂਜੀ ਹਾਂ ਕੋਈ ਨੀ ਮੈਂ ਹਾਂ ਹਾਂ ਮੈਂ ਪਹੁੰਚ ਜਾਵਾਂਗੀ ਟੈ
ਹਾਂਜੀ ਹੋਰ ਬਸ ਵਧੀਆ ਠੀਕ ਹੈ ਤੁਹਾਡੀ ਛੋਟੀ
ਹਾਂ ਠੀਕ
ਹਾਂਜੀ ਸੁਣਿਆ ਬੜੇ ਸੋਹਣੇ ਉਹ ਐਕਟਿੰਗ ਵਗੈਰਾ ਕਰਦੀ ਡਾਂਸ ਕਰਦੀ ਮ ਤੁਡੀ ਕੁੜੀਆਂ ਤੇ
ਹਾਂ ਹਾਂ ਉਹ ਚਲਾ ਕੇ ਉਹ
ਬਸ ਹੁਣ ਆਏਗੀ ਤੁਸੀਂ ਦੇਖ ਲੈਣਾ ਹਾਂ ਅੱਜ ਕੱਲ੍ਹ ਦਾ ਐਕਟਿਵ ਜ਼ਮਾਨਾ ਨਾ ਅੱਛੀ ਗੱਲ ਹੈ ਬਲਕਿ
ਆਉਦੇ ਸਿੱਧ ਹਾਂ ਚਲੋ ਫਿਰ ਭੈਣ ਜੀ ਠੀਕ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਜੀ ਸਤਿ੍ਰੀ ਅਕਾਲ
ਓਕੇ